ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ ਹੋਰ ਠੀਕ ਹੋ। ਬੱਚੇ ਠੀਕ ਨੇ।
ਹਾਂਜੀ ਬੱਚੇ ਸਭ ਠੀਕ ਨੇ। ਤੁਸੀਂ ਦੱਸੋ ਵੱਡੇ ਬੱਚੇ ਵਗੈਰਾ ਘਰ ਪਰਿਵਾਰ ਵਧੀਆ ਸਭ।
ਹਾਂਜੀ ਸਭ ਠੀਕ ਨੇ ਮੈਂ ਕਿਹਾ ਬੜੇ ਦਿਨ ਹੋ ਗਏ ਗੱਲ ਨਹੀਂ ਹੋਈ ਤੁਹਾਡੇ ਨਾਲ ਗੱਲ। ਕਰਾਂ ਕਿੱਧਰ ਚਲੇ ਗਏ ਨੇ।
ਨਹੀਂ ਇਧਰ ਨਹੀਂ ਕਿਹਾ। ਕਿੱਧਰ ਜਾਂਦੀ ਹੋਰ ਬਸ ਦੱਸੋ ਤੁਸੀਂ। ਗਏ ਕਿੱਧਰ ਘੰਮਣ ਘੰਮਣ ਅੱਜ ਕੱਲ।
ਹਾਂਜੀ।
ਮੈਂ ਕਿਹਾ ਘੁੰਮਣ ਵਗੈਰਾ ਗਏ ਸੀ ਕਿੱਧਰ।
ਨਹੀਂ ਘੁੰਮਣ ਤਾਂ ਹਾਂਜੀ ਘੁੰਮਣ ਤਾਂ ਕਿੱਧਰ ਵੀ ਨਹੀਂ ਗਈ।
ਅੱਛਾ।
ਘੁੰਮਣ ਤੇ ਕਿੱਧਰ ਵੀ ਨੀ ਗਈ ਉੱਧਰ ਸ਼ਹੀਦਾਂ ਸਾਹਿਬ ਜੀ ਦੇ ਪ੍ਰੋਗਰਾਮ ਆਉਂਦੇ ਰਹਿੰਦੇ ਨੇ ਨਾ ਉਹ ਦੇਖ। ਰਹਿੰਦੇ ਹਾਂ ਕੁੱਝ ਤੇ ਲਾਈ ਆਉਦੇ ਨੇ ਐਤਵਾਰ ਨੂੰ। ਸਿੱਧੇ ਲਾਈਵ ਆਉਂਦੇ ਨੇ ਕੁੱਝ ਉਵੇਂ ਪੁਰਾਣੀਆਂ ਵੀਡੀਓ ਦੇਖ। ਦੇਖ ਲੈਂਦੇ ਹਾਂ ਜਿਹੜੇ ਅੰਮ੍ਰਿਤਸਰ ਸ਼ਹੀਦਾਂ ਸਾਹਿਬ ਹੈਗੇ ਨੇ ਸਾਡੇ।
ਹਾਂਜੀ ਸ਼ਹੀਦਾਂ ਸਾਹਿਬ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦਾ।
ਹਾਂਜੀ ਹਾਂਜੀ ਤੁਹਾਨੂੰ ਪਤਾ।
ਹਾਂਜੀ। ਹਾਂਜੀ ਪਤਾ ਹੈ ਦੇਖਲੋ ਅਸੀਂ ਹਾਂਜੀ ਉਹ ਵੀ ਬਹੁਤ ਬਾਬਾ ਦੀਪ ਸਿੰਘ ਜੀ ਤਾਂ ਹੈ ਸਹੀ ਸ਼ਹੀਦਾਂ ਦੇ ਸਰਤਾਜ ਬਾਬਾ ਦੀਪ ਸਿੰਘ ਜੀ
ਉਧਰ
ਹੂ,,,
ਉੱਧਰ ਸ਼ਹੀਦਾਂ ਸਾਹਿਬ ਦੇ ਉੱਥੇ ਇੰਨੀ ਸੰਗਤਾਂ ਦੇ ਲੱਗੇ ਹੁੰਦੇ ਨੇ ਡੇਰੇ ਇੰਨੀ ਸੰਗਤ ਹੁੰਂਦੀਆਂ ਨੇ ਜਿਹੜਾ ਚੁਪੈਰੇ ਕੱਟਦੇ ਨੇ ਅੱਜ ਕੱਲ ਬਾਰਾਂ ਵਜੇ ਤੋਂ ਲੈ ਕੇ ਚਾਰ ਵਜੇ ਤੱਕ, ਹਨਾ ਬਾਰਾਂ ਵਜੇ ਤੋਂ ਲੈ ਕੇ ਚਾਰ ਵਜੇ ਤੱਕ ਜਿਹੜਾ ਚੁਪਹਿਰਾ ਕੱਟਦੇ ਨੇ ਉਹਦਾ ਕਿੰਨਾ ਆਨੰਦ ਆਉਂਦਾ ਵੇ,
ਹੂ ਬਹੁਤ ਅਨੰਦ ਹੈ ਸਹੀ ਹੈ ਬੜੀ ਸੰਗਤਾਂ ਉੱਥੇ ਬੜੀ ਹਾਜ਼ਰੀ ਭਰ ਰਹੀਆਂ ਨੇ।
ਹਾਂਜੀ ਸੰਗਤਾਂ ਬਾਹਰ ਸੜਕਾਂ ਤੱਕ ਬੈਠੀਆਂ ਹੁੰਦੀਆਂ ਨੇ ਬਾਬਾ ਦੀਪ ਸਿੰਘ ਜੀ ਦੇ। ਪੈਰੇ ਕੱਟਣ ਵਾਸਤੇ ਇੰਨੀ ਇਨੀ ਗਰਮੀ ਚ। ਇੰਨੀ ਇੰਨੀ ਸਰਦੀ 'ਚ ਵੀ।
ਹਾਂਜੀ ਬਰਸਾਤਾਂ ਵਿੱਚ ਵੀ ਬੈਠੇ ਇੰਨੇ ਬਾਰਿਸ਼ਾਂ 'ਚ ਵੀ।
ਹਾਂਜੀ। ਬਹੁਤ ਸਾਰੇ ਬੰਦੇ ਆ ਜਿਹੜੇ ਦਿਖਾਏ ਨੇ ਜਿਨਾਂ ਦੀਆਂ ਮਨੋਕਾਮਨਾ ਪੂਰੀਆਂ। ਕੀਤੀਆਂ ਮਹਾਰਾਜ ਨੇ ਜਿਵੇਂ ਕਿ ਕੋਈ ਪੰਜ ਚੋ ਪੈਰੇ ਲਾਉਂਦਾ ਹੈ ਕੋਈ ਗਿਆਰਾਂ ਲਗਾਉਂਦਾ ਹੈ। ਇਸ ਤਰ੍ਹਾਂ ਕੋਈ ਕਿਤਨੇ ਵੀ ਲਗਾਉਂਦਾ ਤੇ ਸਭ ਦੀਆਂ ਮਤਲਬ ਵਿਸ਼ਿਸ਼। ਪੂਰੀਆਂ ਕੀਤੀਆਂ ਨੇ ਗੁਰੂ ਮਹਾਰਾਜ ਜੀ ਨੇ ਬਾਬਾ ਦੀਪ ਜੀ ਨੇ। ਹਾਂਜੀ ਹੋਰ।
ਤੁਸੀਂ ਗਏ ਹੋ ਕਦੇ ਕਦੇ।
ਹਾਂਜੀ ਮੈਂ ਮਤਲਬ ਉਦੋਂ ਅਸੀਂ ਨਾ ਮਤਲਬ ਥੋੜੇ ਛੋਟੇ ਹੀ ਹੁੰਦੇ ਸੀ। ਮਤਲਬ ਇੰਨਾ ਸੰਭਾਲਾ ਐਸੀ ਮੱਥਾ ਟੇਕਣ ਗਏ ਸੀ ਪਰ ਇਹ ਚੁਪਹਿਰਿਆਂ ਦੀ ਤਾਂ ਹੁਣ ਜ਼ਿਆਦਾ ਮਤਲਬ ਵੱਧ ਗਿਆ ਨਾ ਸੰਗਤਾਂ ਕਰਨ ਲੱਗ ਗਈਆਂ ਨੇ,
ਹਾਂਜੀ-ਹਾਂਜੀ, ਹਾਂ ਪਏ ਇੱਕ ਦੋ ਤਿੰਨ ਸਾਲ ਹੋਏ ਨੇ ਹੁਣ ਜ਼ਿਆਦਾ ਹੁਣ ਹੋ ਕੇ ਆਏਗਾ।
ਹਾਂਜੀ। ਤੇ ਹੁਣ ਤੇ ਇਹ ਹੋ ਗਿਆ ਕਿ ਜਗ੍ਹਾ- ਜਗ੍ਹਾ ਤੇ ਮਤਲਬ ਕਿ ਗੁਰਦੁਆਰਿਆਂ ਵਿੱਚ ਚੁਪੈਰੇ ਲੱਗਣ ਲੱਗ ਗਏ ਨੇ। ਹਰ ਸ਼ਹਿਰਾਂ ਚੁਪਹਿਰੇ ਕੱਟੇ ਜਾ ਰਹੇ ਨੇ ਵੀ ਜਿਹੜੀ ਸੰਗਤਾਂ ਅੰਮ੍ਰਿਤਸਰ ਦਰਬਾਰ ਸਾਹਿਬ ਨਹੀਂ ਜਾ ਸਕਦੀਆਂ।
ਹਾਂ। ਉਹ ਘਰ ਬੈਠ ਕੇ ਫਿਰ ਲਾਈਵ ਦੇਖ ਕਰ ਕਰਲੋ।
ਹਾਂਜੀ- ਹਾਂਜੀ ਉਹ ਮਤਲਬ ਘਰ ਬੈਠ ਕੇ ਵੀ ਕਰ ਸਕਦੀਆਂ। ਗੁਰਦੁਆਰੇ ਸ਼ਹਿਰਾਂ ਦੇ ਵਿੱਚ ਗੁਰਦੁਆਰਿਆਂ ਚ' ਚੁਪਹਿਰੇ ਹੋ ਗਏ ਨੇ।
ਸ਼ਹਿਰਾ- ਸ਼ਹਿਰਾ ਗੜਚੁਪ ਤੁਹਾਡੇ ਇੱਧਰ ਵੀ ਹੁੰਦੇ ਹੋਣੇ ਨੇ।
ਸਾਡੇ ਇੱਧਰ ਵੀ ਹੂਂਦੇ ਹੋਣੇ। ਹਾਂਜੀ। ਹਾਂਜੀ। ਦੀਦੀ ਇੱਕ ਮਿੰਟ ਤੁਸੀਂ ਬਾਹਰ ਆ ਜਾਓ, ਬੜਾ ਸ਼ੋਰ ਆ ਰਿਹਾ ਮੈਨੂੰ।
ਅੱਛਾ- ਅੱਛਾ। ਠੀਕ ਹੈ।
ਜ ਤੇ ਕੀ ਕਹਿੰਦੇ ਉੱਧਰ ਤੁਸੀ ਤੁਹਾਡੇ ਉੱਧਰ ਵੀ ਸ਼ਹਿਰ ਵਿੱਚ ਵੀ ਚੁਪਹਿਰਾ ਸਾਹਿਬ ਲੱਗਦਾ ਹੋਣਾ।
ਹਾਂਜੀ। ਲੱਗਦਾ ਸ਼ਹਿਰਾਂ ਵਿੱਚ ਵੀ ਲੱਗਦਾ, ਫੇਰ ਕਈ ਵਾਰੀ ਕੀ ਹੁੰਦਾ ਘਰ- ਘਰ ਕਰ ਲੈਂਦੇ ਹਾਂ। ਜਿਸ ਤਰ੍ਹਾਂ ਕਿਸੇ ਦਾ ਕਿਸੇ ਦੀ ਮਨੋਕਾਮਨਾ ਹੋਈ। ਅਤੇ ਫਿਰ ਉਹ ਕਹਿੰਦੇ ਨੇ ਸਾਡੇ ਅਸੀਂ ਪੰਜ ਕਰਵਾਉਣੇ ਨੇ, ਅਸੀਂ ਆਪਣੇ ਘਰ ਪੰਜ ਕਰਵਾਉਣੇ ਨੇ। ਤੇ ਫੇਰ ਅਸੀਂ ਫਿਰ ਉਹਨਾਂ ਦੇ ਘਰ ਕਰ ਦਿੰਦੇ ਹਾਂ ਪੰਜ।
ਅੱਛਾ। ਇਹ ਵੀ ਸਹੀ ਹੈਗਾ। ਚੁਪੈਹਿਰੇ ਮਤਲਬ, ਘਰ- ਘਰ ਬੰਦੇ ਲਾ ਲੈਣ।
ਹਾਂ, ਹਾਂਜੀ। ਕਿਸੇ ਦੀ ਮਨੋਕਾਮ
ਬਾਣੀਆਂ ਪੜੀ ਜਾਂਦੀਆਂ ਨੇ ਚੁਪਹਿਰੇ ਚ' ਕਿਤਨੀ ਬਾਣੀਆਂ।
ਹਾਂਜੀ-ਹਾਂਜੀ-ਹਾਂਜੀ, ਚੁਪੇਰੇ ਸਾਹਿਬ ਇਥੇ ਕੀ ਕਹਿੰਦੇ ਨੇ ਇਹ, ਜਪਜੀ ਸਾਹਿਬ ਜੀ ਦੇ ਪੰਜ ਪਾਠ ਕਰੀਦੇ ਹੁੰਦੇ ਨੇ। ਹੋਰ ਦੋ ਚੋਪਾਈ ਸਾਹਿਬ ਜੀ ਦੇ ਇੱਕ ਸੁਖਮਨੀ ਸਾਹਿਬ ਜੀ ਦਾ ਹਾਂਜੀ। ਹਾਂ। ਤੇ ਨਾਲ ਫਿਰ ਉਹ ਆਨੰਦ ਸਾਹਿਬ ਜੀ ਕਰ ਲਓ। ਹਾਂਜੀ -ਹਾਂਜੀ। ਤੁਹਾਡੀ ਆਵਾਜ਼ ਘੱਟ -ਘੱਟ ਕਿਆ ਰਹੀ ਦੀਦੀ।
ਅੱਛਾ।
ਤੁਸੀਂ ਨੈਟਵਰਕ ਥੋੜ੍ਹਾ
ਹਾਂ। ਬਾਹਰ ਆ ਗਈਆਂ ਮੈਂ। ਨਹੀਂ, ਮਤਲਬ ਚੁਪਹਿਰੇ ਦੇ ਵਿੱਚ ਵਿੱਚ ਵਿਸ਼ਰਾਮ ਵੀ ਲੈ ਸਕਦੇ ਹਾਂ। ਜਿਵੇਂ ਵਿੱਚ ਪੰਜ -ਦਸ ਮਿੰਟ ਦਾ ਫਿਰ ਦੁਬਾਰਾ ਬਹਿ ਜਾਓ ਨਾ।
ਹਾਂਜੀ। ਲੈ ਸਕਦੇ ਹਾਂ, ਨਾ ਜਿਸ ਤਰ੍ਹਾਂ ਆਪਾਂ ਨੇ ਪੰਜ ਜਪੁਜੀ ਸਾਹਿਬ ਕਰ ਲਿੱਤੇ ਨੇ। ਅਤੇ ਫਿਰ ਦੋ ਚੁਪਾਈ ਸੈਬ ਕਰਨ ਦੇ ਬਾਅਦ ਫਿਰ ਆਪਾਂ ਨੂੰ ਬਰੇਕ ਆਪਾਂ ਲੈ ਸਕਦੇ ਹਾਂ ਦਸ -ਪੰਦਰਾਂ ਮਿੰਟ ਦਾ। ਜਿਸ ਤਰ੍ਹਾਂ ਸ਼ਹੀਦਾ ਸਾਹਿਬ ਹੁੰਦਾ ਹੈ ਨਾ ਉਸ ਤਰ੍ਹਾਂ ਹੀ ਅਸੀਂ ਲੋਕ ਵੀ ਕਰ ਲੈਂਦੇ ਹਾਂ। ਜਿਸ ਤਰ੍ਹਾਂ ਇਹ ਡੇਢ- ਡੇਢ ਵੱਜ ਜਾਂਦੇ ਨੇ ਸ਼ਹੀਦਾ ਸਾਹਿਬ। ਚੌਪਾਈ ਜਪਜੀ ਸਾਹਿਬ ਜੀ ਦੇ ਪੰਜ ਪਾਠ ਕਰਨ ਦੇ ਬਾਅਦ, ਦੋ ਚੌਪਾਈ ਸਾਹਿਬ ਕਰਦੇ ਨੇ। ਅਤੇ ਡੇਢ ਵੱਜ ਜਾਂਦੇ ਨੇ। ਫਿਰ ਉਹ ਡੇਢ ਤੋਂ ਨਾ ਪੌਣੇ ਦੋ ਤੱਕ ਬਰੇੇਕ ਲੈਂਦੇ ਨੇ। ਫਿਰ ਉਸ ਤੋਂ ਬਾਅਦ ਦੋ ਪੌਨ ਦੋ ਤੋਂ ਦੋ ਵਜੇ ਤੱਕ ਸਿਮਰਨ ਚਾਲੂ ਕਰ ਦਿੰਦੇ ਨੇ।
ਅੱਛਾ। ਵਾਹਿਗੁਰੂ ਸਿਮਰਨ ਆਪਣਾ।
ਹਾਂਜੀ। ਹਾਂ, ਜਿਸ ਤਰ੍ਹਾਂ ਕੀ ਹੁੰਦਾ ਸੰਗਤ ਕੋਈ ਪਾਣੀ ਪੀਣ ਗਈ ਹੁੰਦੀ, ਕੋਈ ਵਾਸ਼ਰੂਮ ਗਈ ਹੁੰਦੀ ਹੈ। ਅਤੇ ਸੁਖਮਨੀ ਸਾਹਿਬ ਜੀ ਦਾ ਪਾਠ ਚਾਲੂ ਹੋਣ ਤੋਂ ਪਹਿਲੇ ਸਾਰੀ ਸੰਗਤ ਵਾਪਸ ਆ ਜਾਂਦੀ। ਫਿਰ ਅ ਪੂਰਾ ਟਾਈਮ ਟੂ ਟਾਈਮ ਦੋ ਵਜੇ ਪੂਰਾ ਸੁਖਮਨੀ ਸਾਹਿਬ ਦਾ ਪਾਠ ਚਾਲੂ ਹੋ ਜਾਂਦਾ।
ਅੱਛਾ।
ਹਾਂ। ਫੇਰ ਉਹ ਪਾਠ ਕਮ ਸ ਮਤਲਬ ਇਤਨਾ ਇਤਨਾ ਸਲੋਅ- ਸਲੋ ਪਾਠ ਕਰਦੇ ਨੇ। ਮਤਲਬ ਬਹੁਤ ਹੀ ਪਿਆਰ ਨਾਲ ਬਿਲਕੁਲ ਰਸ ਨਾਲ ਭਿੱਜ ਕੇ ਪਾਠ ਕਰੀਦਾ ਹੁੰਦਾ ਹੈ। ਜਿਸ ਨਾਲ ਪਾਠ ਨੂੰ ਇੰਨਾ ਸਮੇਂ ਲੱਗਦਾ ਹੈ ਪੌਨ ਚਾਰ ਵੱਜ ਜਾਂਦੇ ਨੇ। ਪਾਠ ਖਤਮ ਹੁੰਦੇ-ਹੁੰਦੇ
ਅੱਛਾ ਫੇਰ ਇਹਦੇ ਚ ਆਨੰਦ ਵੀ ਬਹੁਤ ਆਂਦਾ ਹੈ ਤੇ ਇਹ ਵਾਲੇ ਪਾਠ ਦਾ
ਬਹੁਤ-ਬਹੁਤ, ਹਾਂ ਮਤਲਬ ਉਸ ਵੇਲੇ ਨਾ ਭਾਵਨਾ ਜੁੜ ਜਾਂਦੀ ਹੈ ਫੇਰ ਇਹ ਇਕਦਮ, ਹੁਣ ਆਪਾਂ ਘਰ ਕੀ ਕਰਨੇ ਆਪਾਂ ਇੰਨਾ ਹੋਲੀ-ਹੋਲੀ ਕਰ ਨੀ ਪਾਂਦੇ ਫਟਾਫਟ ਫਟਾਫਟ ਆਪਾਂ ਨੂੰ ਉਚੇਚ ਰਹਿੰਦੇ ਸੀ ਕੰਮ ਕਰਨਾ ਫਟਾਫਟ ਪਾਠ ਕਰ ਲਈਦਾ ਆਪਾਂ ਕੀ ਕਰ ਰਹੇ ਹਾਂ ਪ੍ਰਕਾਰ ਦਾ ਆਪਣਾ, ਕੰਮ ਪੂਰਾ ਕਰਿਆ ਅਸੀਂ ਸੋਚਣਾ ਸਾਡਾ ਕੰਮ ਹੈਗਾ, ਪਾਠ ਕਰਨਾ ਸਾਡਾ ਕੰਮ ਹੈਗਾ। ਅਸੀਂ ਇਹ ਸੋਚਦੇ ਹਾਂ, ਪਰ ਉਹ ਜੋ ਪਾਠ ਹੁੰਦਾ ਨਾ ਉਹ ਉਹ ਮਤਲਬ ਨੈਕਸਟ ਲੈਵਲ ਦਾ ਪਾਠ ਹੈ ਆਪਾਂ ਨੂੰ ਬਹੁਤ ਹੀ ਮਜ਼ਾ ਆ ਜਾਂਦਾ ਉੱਧਰ।
ਬੜਾ ਆਨੰਦ ਆਉਂਦਾ ਸਹੀ ਗੱਲ ਆ ਚੁਪਹਿਰੇ ਹੋਣ ਕਰਕੇ ਨਾ ਬੜੀਆਂ ਸੰਗਤਾਂ ਗੁਰਬਾਣੀ ਨਾਲ ਜੁੜ ਗਈਆਂ ਨੇ। ਚੁਪਹਿਰੇ ਹੋਣ ਕਰਕੇ ਵਰਨਾ ਮਤਲਬ ਹਰ ਜਗ੍ਹਾ 'ਤੇ ਸੁਖਮਨੀ ਸਾਹਿਬ ਹੁੰਦੇ ਸੀ ਕਿ ਬਈ ਜਿਹੜੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਆਉਂਦੇ ਨੇ ਤੇ ਸੁਖਮਨੀ ਸਾਹਿਬ ਸੁਖਮਨੀ ਸਾਹਿਬ ਚੱਲਦੀ ਸੀ। ਗੁਰਦੁਆਰਿਆਂ ਚ ਵੀ, ਘਰਾਂ ਵਿਚ ਵੀ ਤੇ ਜਦੋਂ ਇਹ ਚੁਪਹਿਰੇ ਸਾਹਿਬ ਦੇ ਚੱਲ ਗਈ ਨਾ ਲੜੀ ਚੱਲ ਗਈ ਅਤੇ ਇਹਦੇ ਵਿੱਚ ਤਾਂ ਹਰ ਤਰ੍ਹਾਂ ਦੇ ਪਾਠ ਜਿਵੇਂ ਚੌਪਈ ਸਾਹਿਬ, ਜਪਜੀ ਸਾਹਿਬ, ਸੁਖਮਨੀ ਸਾਹਿਬ, ਆਨੰਦ ਸਾਹਿਬ ਤੇ ਇਹਦੇ ਨਾਲ ਸੰਗਤਾਂ ਨੂੰ ਹੋਰ ਜ਼ਿਆਦਾ ਲਾਭ ਮਿਲ ਰਿਹਾ ਵੇ। ਬੜੀ ਸਾਰੀ ਸੰਗਤਾਂ ਦੀ ਮਨੋਕਾਮਨਾ ਪੂਰੀਆਂ ਹੋਈਆਂ ਨੇ। ਕਈ ਕੈਂਸਰ ਦੇ ਰੋਗ ਹੀ ਠੀਕ ਹੋਏ ਨੇ ਕਈ ਐਸੀ ਅਸੀਂ ਮਾਵਾਂ ਨੇ ਜਿਨ੍ਹਾਂ ਦੇ ਬੱਚੇ ਨਹੀਂ ਉਹਨਾਂ ਨੂੰ ਰੱਬ ਨੇ
ਹਾਂ ਔਲਾਦ ਦਿੱਤੀ ਚੋਲੀਆਂ ਭਰੀਆਂ। ਔਲਾਦ ਬਖਸ਼ੀ ਹੈ ਸਹੀ ਗੱਲ ਜੀ। ਉਸਰੀ ਦੀ ਦੀਦੀ ਭਾਵਨਾ ਵੀ ਫਿਰ ਆਪਾਂ ਨੂੰ ਰੱਖਣੀ ਪੈਂਦੀ ਹੈ ਨਾ ਉਸ ਤਰ੍ਹਾਂ ਦੀ ਭਾਵਨਾ ਬਣਾਓ, ਨਹੀਂ ਕਿ ਰੱਬ ਸਾਡੇ ਨੇੜੇ ਹੋ ਕੇ ਸੁਣ ਰਿਹਾ ਹੈ। ਫਿਰ ਉਹ ਤਾਂ ਹੀਂ ਫਿਰ ਉਹ ਹੁਣ ਆਪਾਂ ਨੇ ਇੱਕ ਪਾਸੇ ਪਾਠ ਕਰੀ ਜਾਈਏ ਔਰ ਇੱਕ ਪਾਸ ਆਪ ਕਿਸੀ ਦਾ ਭਲਾ ਨਾ ਕਰੋ ਮਾਨਯ ਦਵੇਸ਼ ਵੈਰ ਰੱਖੋ। ਰੱਖੋ ਫਿਰ ਉਹ ਫਿਰ ਨਹੀਂ ਹੁੰਦਾ ਉਸ ਤਰ੍ਹਾਂ ਕੰਮ ਆਪਣਾ।
ਉਹ ਤਾਂ ਹੈ ਵੀ ਮਨ ਦੀ ਨੀਅਤ ਪਰਮਾਤਮਾ ਪਹਿਲੇ ਵੇਖਦਾ ਹੈ ਭਾਵੇਂ ਤੁਸੀਂ, ਪੰਜ ਦੀ ਜਗ੍ਹਾ ਇੱਕ ਜਪਜੀ ਸਾਹਿਬ ਕਰ ਲਓ ਲੇਕਿਨ ਨੀਅਤ ਸਾਫ਼ ਹੋਣੀ ਚਾਹੀਦੀ।
ਨੀਅਤ ਸਾਫ਼ ਹੋਣੀ ਚਾਹੀਦੀ ਹੈ। ਤੁਸੀਂ ਇੱਕ ਪਿਆਰ ਨਾਲ ਸ ਸੱਚੇ ਮਨ ਨਾਲ ਇੱਕ ਵਾਰੀ ਵਾਹਿਗੁਰੂ ਵੀ ਬੋਲੋਗੇ ਨਾ ਤੇ ਕਹੋ ਪਰਮਾਤਮਾ ਸੁਣ ਲਏਗਾ ਉਸ ਤੋਂ ਬਾਅਦ ਅਗਰ ਤੁਸੀਂ ਕੱਪਟ ਨਾਲ ਸਾਡੇ ਹਾਂ ਸਾਡੇ ਕਪ ਸਾਡੇ ਮਨ 'ਚ ਕੱਪਟ ਤੋਂ ਤੁਸੀਂ ਲੱਖ ਵੀ ਪਾਠ ਕਰ ਲਓ, ਲੱਖ ਸੁਖਮਨੀ ਸਾਹਿਬ ਕਰ ਲਓ, ਜਪਜੀ ਸਾਹਿਬ ਕਰ ਲਓ ਉਹ ਵੀ ਪ੍ਰਵਾਨ ਨੀ ਹੋਣਾ।
ਸਹੀ ਗੱਲ ਹੈ ਕਿ ਪਹਿਲੇ ਸ਼ਹੀਦਾਂ ਸਾਹਿਬ ਦੇ ਵਿੱਚ ਜਿਹੜੀ ਜੋਤ ਜਗਦੀ ਹੈ ਨਾ ਅਖੰਡ ਜੋਤ ਜਗਦੀਆਂ ਹੁੰਦੀ ਹੁੰਦੀ ਏ, ਕਹਿੰਦੇ ਉਹਦਾ ਘਿਓ ਵੀ ਲਿਆ ਕੇ ਜੇ ਕਿ ਕਿਸੇ ਮਰੀਜ਼ ਨੂੰ, ਰੋਗੀ ਨੂੰ ਜਿੱਥੇ ਤਕਲੀਫ਼ ਹੋਏ ਉੱਥੇ ਲਗਾਓ ਅਤੇ ਬੜਾ ਫ਼ਰਕ ਪੈਂਦਾ।
ਹਾਂ ਉਹ ਮਾਂ ਹੈਗੀ ਇਹ। ਉਹ ਇਹ ਕੀ ਕਹਿੰਦੇ ਨੇ ਗੁਰੂ ਇਕਬਾਲ ਸਿੰਘ ਜੀ ਖੁਦ ਕਹਿੰਦੇ ਨੇ, ਕਿ ਬਈ ਅ ਅੱਛਾ ਅੱਛੀ ਭਾਵਨਾ ਨਾਲ ਤੁਸੀਂ ਥੋੜ੍ਹਾ ਜਿਹਾ ਘਿਉ ਲਾਓ ਦਵਾਈ ਸਮਝ ਕੇ ਉਸ ਰੋਗ ਤੇ ਲਗਾਓ ਤੁਹਾਨੂੰ ਮਹਾਰਾਜ ਕਿਰਪਾ ਕਰਨਗੇ ਤੁਹਾਡੇ ਰੋਗ ਖੰਡ ਜਾਣਗੇ ਔਰ ਕਈ ਲੋਕਾਂ ਦੇ ਹੁੰਦੇ ਵੀ ਨੇ, ਕਈ ਲੋਕਾਂ ਦੇ ਗੁੱਟਣੇ ਪੀੜ ਰਹਿੰਦੇ ਨੇ ਲੋਕ ਕਿ ਗੁੱਟਨੇ 'ਤੇ ਮਾਲਿਸ਼ ਕਰ ਲੈਂਦੇ ਨੇ ਕਿ ਸਾਨੂੰ ਕੁਛ ਰਸੋਲੀ ਹੋਈ ਉੱਥੇ ਲਗਾ ਲਿੱਤਾ। ਫਿਰ ਭਾਵਨਾ ਉਹ ਜਿਹੀ ਬਣਾਦੇ ਨੇ ਮਹਾਰਾਜ ਕਿਰਪਾ ਕਰਨਗੇ ਫਿਰ ਹੁੰਦੀ ਕਈਆਂ ਨੂੰ ਕਿਰਪਾ।
ਸਹੀ ਗੱਲ ਹੈਗੀ ਹੁਣ ਸਾਡੇ ਭਰਾਵਾਂ ਦਾ ਕੰਮ ਥੋੜ੍ਹਾ ਐਵੇਂ ਡਾਊਨ ਹੋ ਗਿਆ ਸੀ। ਤੇ ਉਹ ਸ਼ਹੀਦਾਂ ਸਾਹਿਬ ਜਾਂਦੇ ਸਨ ਤੇ ਘਿਓ ਥੋੜ੍ਹਾ ਜਿਹਾ ਡੱਬੀ ਚ' ਵਾਪਿਸ ਪਾ ਕੇ ਦਿੰਦੇ ਸੀ ਜੋਤ ਦਾ ਤੇ ਉਹ ਉਹੀ ਜੋਤ ਆਪਣੇ ਕਾਰੋਬਾਰ ਵਾਲੀ ਜਗ੍ਹਾ ਤੇ ਮੇਰੇ ਭਰਾਵਾਂ ਨੇ ਜਲਾਣੀ ਤੇ ਅੱਜ ਸਾਡੇ ਮਤਲਬ ਭਰਾਵਾਂ ਦੇ ਕਾਰੋਬਾਰ ਨੂੰ ਫਰਕ ਪੈ ਗਿਆ। ਮਤਲਬ ਜਿਹੜੇ ਇਕਦਮ ਖਤਮ ਹੋ ਗਿਆ ਸੀ ਉਹ ਚੱਲ ਗਿਆ। ਤੇ ਸ਼ਰਧਾ ਦੀ ਗੱਲ ਹੁੰਦੀ ਨਾ।
ਸ਼ਰੱਧਾ ਦੀ ਗੱਲ ਹੋ ਜਾਂਦੀ ਸਹੀ ਹੈ ਜੀ। ਅਸੀਂ ਵੀ ਹੁਣ ਸਾਡੇ ਇੱਧਰ ਵੀ ਜਿਸ ਤਰ੍ਹਾਂ ਅਸੀਂ ਮਤਲਬ ਸਾਨੂੰ ਪਹਿਲਾਂ ਹੀ ਸ਼ੁਰੂ -ਸ਼ੁਰੂ ਤੋਂ ਨਹੀਂ ਹੈਗਾ ਸੀ। ਅਸੀਂ ਵੀ ਆਪਣੇ ਜਿੱਧਰ ਅਸੀਂ ਰਹਿੰਦੇ ਹਾਂ ਨਾ। ਪਹਿਲੇ ਅਸੀਂ ਜਿਵੇਂ ਸ਼ਹੀਦਾਂ ਸਾਹਿਬ ਦੇਖਿਆ ਇੱਕ ਦੋ ਵਾਰੀ ਗਏ, ਜੋਤ ਲੱਗ ਰਹੀ ਹੈ। ਫੇਿਰ ਕੋਈ ਆਪਣੇ ਘਰ ਜੋਤ ਲਗਾਉਂਦਾ ਸੀ ਸੰਡੇ ਦੇ ਦਿਨ ਸਾਰਾ ਦਿਨ ਦੀ ਅਖੰਡ ਜੋਤ। ਫਿਰ ਅਸੀਂ ਆਪਣੇ ਘਰ ਚਾਲੂ ਕੀਤੀ ਅਖੰਡ ਜੋਤ ਰੋਜ਼ ਲਗਾਉਣੀ। ਮਤਲਬ ਸੰਡੇ- ਸੰਡੇ ਨੂੰ।
ਅੱਛਾ ਬਾਬਾ ਦੀਪ ਸਿੰਘ ਜੀ ਦੀ।
ਹਾਂਜੀ ਅਸੀਂ ਵੱਡੀ ਜੋਤ ਲਗਾਦੇ ਹਾਂ ਬਾਬਾ ਦੀਪ ਸਿੰਘ ਜੀ ਦਾ ਸਰੂਪ ਰੱਖਿਆ ਦਾ ਅਸੀਂ ਆਪਣੇ ਘਰ। ਫਿਰ ਅਸੀਂ -ਅਸੀਂ ਮ ਅਸੀਂ ਖੁਦ ਤਾਂ ਨਹੀਂ ਕਹਿੰਦੇ ਅਸੀਂ- ਅਸੀਂ ਕਰਨਾ ਵੀ ਇਹ ਬਹੁਤ ਗ਼ਲਤ ਗੱਲ ਹੈ ਮੈਂ- ਮੈਂ ਵੀ ਨਹੀਂ। ਕਰਨੀ ਚਾਹੀਦੀ। ਮਤਲਬ ਸੰਗਤ ਨੂੰ ਜੋੜਨ ਪ ਜਿਸ ਕੀਰਤਨ ਵਗੈਰਾ ਹੁੰਦਾ ਸੀ ਨਾ। ਤੇ ਫਿਰ ਅਸੀਂ ਅਸੀਂ ਸੰਗਤ ਨੂੰ ਕਹਿੰਦੇ ਸੀ ਕਿ ਬਈ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਜਿਵੇਂ ਕੋਈ ਦੁਖੀ ਹੈ ਤਾਂ ਅਸੀਂ ਕਹਿੰਦੇ ਸੀ। ਤੁਸੀਂ ਆਪਣੇ ਘਰ ਬਾਬਾ ਦੀਪ ਸਿੰਘ ਜੀ ਦੀ ਜੋਤ ਲਗਾਇਆ ਕਰੋ ਸੰਡੇ ਨੂੰ। ਤੇ ਮਤਲਬ ਅਸੀਂ ਜਿੱਦਾਂ ਰਹਿੰਦੇ ਹਾਂ ਨਾ ਹੁਣ ਕਮ ਸੇ ਕਮ ਸਾਡੇ ਇੱਧਰ ਉ ਦੇ ਪੰਜਾਹ, ਪੰਜਾਹ ਪਰਸੈਂਟ ਲੋਕ ਹਰ ਸੰਡੇ ਨੂੰ ਬਾਬਾ ਦੀਪ ਸਿੰਘ ਜੀ ਦੀ ਜੋਤ ਲਗਾ ਰਹੇ ਨੇ। ਅਖੰਡ ਜੋਤ।
ਹਾਂਜੀ, ਸਹੀ ਗੱਲ ਇਹ ਆ ਬਾਬਾ ਦੀਪ ਸਿੰਘ ਦੀ ਜੋਤ ਬਹੁਤ ਸਾਰੀ ਸੰਗਤਾਂ ਜੁੜ ਗਈਆਂ। ਨੇ ਜਗਾਉਂਦੀਆਂ ਵੀ ਨੇ ਤੇ ਉਹਨਾਂ ਨੂੰ ਬੜੇ ਲਾਭ ਵੀ ਮਿਲੇ ਨੇ ਤੇ ਰੱਬ ਨਾਲ ਵੀ ਜੁੜਦੀਆਂ ਪਈਆਂ ਨੇ ਉਹਨਾਂ ਦੇ ਪਾਪ ਕਰਮ ਕੱਟਦੇ ਪਏ ਨੇ।
ਹਾਂ- ਹਾਂ- ਹਾਂ ਸਹੀ ਗੱਲ ਹੈ। ਕਈਆ ਦੀ ਮਨੋਕਾਮਨਾ ਰ ਕਈਆਂ ਨੂੰ ਤੇ ਇੰਨਾ ਚਾਹ ਚੜ੍ਹ ਗਿਆ ਚੁਪੇਰਾ ਸਾਹਿਬ ਦਾ ਤੇ ਇੰਤਜ਼ਾਰ ਕਰਦੇ ਨੇ। ਕਦੋਂ ਸੰਡੇ ਆਏ ਤਾਂ ਅਸੀਂ ਸ਼ਹੀਦਾਂ ਜਾਈਏ। ਹਾਂਜੀ।
ਹਾਂਜੀ, ਸਹੀ ਗੱਲ ਹੈ। ਅੱਛਾ।
ਰ ਹੁਣ ਤਾਂ ਵੀ ਨੀ ਹੈਗੀ। ਹਾਂਜੀ- ਹਾਂਜੀ ਠੀਕ ਹੈ, ਠੀਕ ਹੈ ਜੀ ਦੀ।
ਹਾਂਜੀ, ਦੀਦੀ ਮੈਂ ਫਿਰ ਕਰਨੀ ਆ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।